ਸ਼ਸ਼ ਸ੍ਰੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਦੱਸੋ?
ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਦਾ?
ਬਸ ਬੋਤ ਵਧੀ ਏ ਹੋਰ ਦੱਸੋ? ਤੁਸੀਂ ਇਕ ਦਿਨ ਵਿੱਚ ਕਿੰਨਾ ਕੁ ਜ਼ਿਆਦਾ ਪਾਣੀ ਪੀਂਨੇ ਹੋ?
ਬਸ ਅੱਜ ਕੱਲ ਤਾਂ ਜਿਵੇਂ ਗਰਮੀ ਦਾ ਸੀਜਨ ਹੈ ਨਾ ਮੌਸਮ ਤੇ ਅੱਜ ਕੱਲ ਤਾਂ ਜ਼ਿਆਦਾ ਪਾਣੀ ਪੀ- ਤਾ ਜਾਂਦਾ।
ਹਾਂਜੀ ਇਹ ਤਾਂ ਹੈ ਪਰ ਦੇਖੋ ਨਾ ਪਾਣੀ ਦਾ ਮਹੱਤਵ ਆਪਣੀ- ਵਿੱਚ ਕਿੰਨਾ ਜਿਆਦਾ ਹਨਾ। ਤੇ ਜੇਕਰ ਆਪਾਂ ਵੱਧ ਤੋਂ ਵੱਧ ਪਾਣੀ ਪੀਵਾਂਗੇ ਜੇਕਰ- ਪਾਣੀ ਸਾਫ਼ ਸੁਥਰਾ ਹੋਗਾ ਪਹਿਲੀ ਗੱਲ ਤਾਂ, ਸਵੇਰੇ- ਤੇ ਆਪਾਂ ਤੰਦਰੁਸਤ ਰਹਾਂਗੇ ਹਨਾ ਕਿਕ ਪਾਣੀ ਤੋਂ ਬਿਨਾਂ ਤਾਂ ਆਪਾਂ ਇੱਕ ਮਿੰਟ ਵੀ ਨੀ।
ਬਿਨਾਂ ਸਾਡਾ ਸਰੀਰ ਵੀ ਪਾਣੀ ਨਾਲ ਹੀ ਬਣਿਆ ਹੁੰਦਾ, ਹਦ ਤੋ ਜ਼- ਦਾ ਪਾਣੀ ਬੜਾ ਜਰੂਰੀ ਹੁੰਦਾ ਸਰੀਰ ਵਾਸਤੇ।
ਆ ਦੇਖੋ ਹਾਂ - ਅੱਜ ਕੱਲ ਦੇ ਜਿਹੜੇ ਲੋਕ ਆ ਹਨਾ ਉਹ ਪਾਣੀ ਨੂੰ ਗੰਦਾ ਕਰ ਰਹੇ ਆ ਪਹਿਲੀ ਗੱਲ ਤਾਂ ਦੇਖੋ ਜਾਕੇ ਤਾਂ।
ਹ ਉਹ ਤੇ ਹੈ ਗੰਦਾ ਕਰਦੇ ਪਏ ਲੋਕੀ। ਕ ਉਹ ਕੂੜਾ ਵਗੈਰਾ ਪਾ ਦਿੰਦੇ ਨੇ ਨਾ ਨਦੀਆਂ ਵਿੱਚ।
ਹਾਂਜੀ- ਹਾਂਜੀ।
ਪਰ ਵੈਸੇ ਏ ਗ਼ਲਤ ਗੱਲ।
ਹਾਂਜੀ।
ਅੱਜ ਕੱਲ ਜਿਵੇਂ ਗਰਮੀਆਂ ਨੇ ਗਰਮੀਆਂ ਵੀ ਠੰਡਾ ਪਾਣੀ ਪੀਤਾ ਜਾਂਦਾ ਜ਼ਿਆਦਾ।
ਹਾਂਜੀ।
ਜਿਵੇਂ ਸਰਦੀਆਂ ਹੋ ਗਈਆਂ ਉਹਦੇ ਵਿੱਚ ਪਾਣੀ ਨੀ ਇਦਾ ਪੀਂਦੇ ਲੋਕੀ। ਗਰਮੀਆਂ ਵਿੱਚ ਜ਼ਿਆਦਾ ਪੀਤਾ ਜਾਂਦਾ।
ਹਾਂਜੀ ਇਹ ਤਾਂ ਹੈ।
ਤੁਸੀਂ ਦੱਸੋ ਕਿੰਨਾ ਪੀ ਲੈਂਦੇ ਹੋ ਹੈਗੀ?
ਮਤਲਬ ਕਿ ਮੈਂ ਤਾਂ ਜਦੋਂ ਸਵੇਰੇ ਉੱਠਦੀ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ- ਪਾਣੀ ਤੇ ਹੁੰਦੀ ਐ
ਅੱਛਾ
ਹਾਂਜੀ
ਚਲੋ ਵਦੀਆ ਗੱਲ ਏ ਇੱਕ ਉਹ ਖਾਲੀ ਪੇਟ ਹੁੰਦਾ ਨਾ
ਹਾਂਜੀ ਹਾਂਜੀ ਇਥੋਂ ਦੇ ਦੇਖੋ ਆਪਾਂ ਨੂੰ ਬਿਮਾਰੀਆਂ ਨੀ ਲੱਗਦੀਆਂ ਔਰ ਚਰਬੀ ਨਹੀਂ ਚੜ੍ਹਦੀ
ਉਹ ਤੇ ਹੈ ਫਾਇਦੇ ਹੁੰਦੇ ਨੇ ਐਦੇ ਵੀ ਨਾ, ਸਵੇਰੇ ਸਵੇਰੇ ਉੱਠ ਕੇ ਪਾਣੀ ਪੀ
ਤੁਸੀਂ ਪੀਂਨੇ ਓ ਸਵੇਰੇ ਉੱਠ ਕੇ ਪਾਣੀ
ਹਾਂਜੀ ਪੀ ਲੈਂਨਾ ਸਵੇਰੇ ਉੱਠ ਕੇ ਨਾ ਪਾਣੀ ਕਦੇ ਪਿਆਸ ਲੱਗ ਜਾਂਦੀ ਏ ਮੈਂ ਤੇ ਰਾਤੀ ਵੀ ਪਿਆਸ ਲੱਗ ਜਾਂਦੀ ਸੁੱਤੇ ਸੁੱਤੇ ਫਿਰ ਉੱਠ ਕੇ ਪਾਨੀ ਪੀ ਲੈਂਨੇ ਆ ਗਰਮੀ ਏ ਨਾ ਜਿਵੇਂ ਏਸੀ ਵਗੈਰਾ ਚਲਾਨੇ ਆ ਫੇਿਰ ਉਹਦੇ ਮੋਸਚਰ ਖ਼ਤਮ ਹੋ ਜਾਂਦਾ ਤੇ ਗਲਾ ਸੁੱਕਦਾ ਹੈਲੋ
ਹਾਂਜੀ ਹਾਂਜੀ ਮੈਂ ਕਿਹਾ ਅੱਜ
ਹਾਂਜੀ
ਹਾਂਜੀ ਹਾਂਜੀ ਉਹ ਤੇ ਹੈ
ਕਿਉਂਕਿ ਦੇਖੋ ਖੁੱਲ੍ਹੇ ਵਿੱਚ ਨਾ ਜਿਵੇਂ ਕਿ ਸਰਦੀਆਂ ਵਿੱਚ ਲੋਕ ਕਿੰਨਾ ਕੁਛ ਸੁੱਟ ਦਿੰਦੇ ਆ ਵੀ ਜਿਹਦੇ ਨਾਲ ਉਹ ਅੱਗੇ ਮਤਲਬ ਕਿ ਜਿਹੜਾ ਆਪਣਾ ਵੀ ਘਰਾਂ ਵਿੱਚ ਪਾਣੀ ਆਦਾ ਪੀਣ ਲਈ ਹੈਨਾ
ਹਾਂਜੀ
ਉਹ ਸਾਰਾ ਖ਼ਰਾਬ ਹੋ ਜਾਂਦਾ ਗਾ ਫੇਰ ਆਪਾਂ ਉਹਨੂ ਪੀਣੇ ਆ ਫੇਰ ਉਹ ਬਿਮਾਰੀ ਭਾਰੀ ਲੱਗਦੀ ਆਪਾਂ
ਹਾਂਜੀ-ਹਾਂਜੀ ਬਸ ਸਾਨੂੰ ਸਾਰਿਆਂ ਨੂੰ ਹੀ ਦੇਖਨਾ ਚਾਹੀਦਾ ਐ ਤੇ ਜੀਵਨ ਨਦੀਆਂ ਵਗੈਰਾ ਵ ਪਾਨੀ ਗਾਂਦ ਵਗੈਰਾ ਨਾ ਸੁੱਟੋ ਜਿਵੇਂ ਲੋਕੀ ਪਹਾੜਾਂ ਤੇ ਘੁੰਮਣ ਜਾਂਦੇ ਨੇ ਉੱਥੇ ਖਾ ਪੀ ਸੁੱਟ ਦਿੰਦੇ ਨੇ ਰੈਪਰ ਵਗੈਰਾ ਉਹ ਪਾਨੀ ਵਿੱਚ ਆ ਜਾਂਦਾ ਨਾ ਐਵੇਂ
ਹਾਂਜੀ
ਉਹੀ ਪਾਨੀ ਆੰਦਾ ਵੇ ਸਾਰਿਆਂ ਦੇ ਘਰਾਂ ਵਿੱਚ ਵੀ
ਹਾਂਜੀ ਇਹ ਤਾਂ ਹੈ
ਸੋਰਸ ਤੇ ਉਹੀ ਹੈ ਪਾਨੀ ਦਾ
ਹਾਂਜੀ
ਹਾਂਜੀ ਹਾਂਜੀ ਜਿਵੇਂ ਅੱਜ ਕੱਲ੍ਹ ਐਕੁਆਕਾਰਡ ਹੁੰਦੇ ਨੇ ਇਹ ਸਾਫ਼ ਕਰਨ ਵਾਲੇ ਪਾਨੀ ਉਹ ਵੇਸਟ ਪਾਨੀ ਬੜਾ ਨਿਕਾਲਦੇ ਨੇ ਸਾਫ਼ ਕਰਕੇ ਉਹ ਸਾਰਾ ਐਵੇ ਨ ਜਿਵੇਂ ਰੁੜ ਜਾਂਦਾ ਵੇ ਉਹ ਉਹ ਵੀ ਗ਼ਲਤ ਗੱਲ ਏ ਉਹ ਸਾਨੂੰ ਇਕੱਠਾ ਕਰ ਲੈਣਾ ਚਾਹੀਦਾ ਪਾਨੀ ਉਹ ਵੀ ਯੂਜ ਕਰਨਾ ਚਾਹੀਦਾ ਉਹਦਾ ਵੀ
ਹਾਂਜੀ ਹਾਂਜੀ।
ਪਾਨੀ ਤੋਂ ਬਿਨਾਂ ਤੇ, ਹਾਂਜੀ ਪਾਨੀ ਤੋਂ ਬਿਨਾਂ ਤੇ ਜ਼ਿੰਦਗੀ ਈ ਨੀ ਹੈ ਅੱਜ ਕੱਲ। ਜਵੇਂ ਪਾਨੀ ਨਾਲ ਹੀ ਪਾਨੀ ਨਾਲ ਈ ਸਾਰਾ ਕੁਛ ਹੁੰਦਾ ਹੈ, ਕੋਈ ਰੋਟੀ ਬਨਾਣੀ ਹੈ ਪਾਨੀ ਚਾਈਦਾ ਉਹਦੇ ਵਿੱਚ ਵੀ ਆਪਣਾ ਡੇਲੀ ਯੂਜ ਵਾਸਤੇ ਪਾਨੀ ਚਾਈਦਾ।
ਹਾਂਜੀ।
ਹਾਂਜੀ ਬਸ ਹੋਰ ਤੁਸੀਂ ਦੱਸੋ? ਪਾਨੀ ਦਾ ਕੀ ਯੂਜ ਕਰਦੇ ਹੋ ਫੇਰ ਕਿੰਨਾ ਤੁਹਾਡਾ ਡੇਲੀ ਯੂਜ ਚ। ਇੰਪੋਰਟੈਂਟ ਏ ਪਾਨੀ।
ਹਾਂਜੀ ਪਰ ਦੇਖੋ ਹੁਣ ਅੱਜ ਕੱਲ ਦੇ ਲੋਕ ਪਰ ਏ ਗੱਲਾਂ ਸਮਝਦੇ ਨੀ ਨਾ ਹੈਗੇ ਜੀ।
ਹਾਂਜੀ।
ਉਨਾਂ ਨੇ ਜਿੱਥੋਂ ਦੇਖੋ ਵੈਸੇ ਵੀ ਤੁਹਾਨੂੰ ਪਤਾ ਅੱਜ ਕੱਲ ਲੋਕ ਜਾਦਾਤਰ ਨਦੀਆਂ ਵਗੈਰਾ ਤੇ ਘੁੰਮਣ ਜਾਂਦੇ ਆ ਹਨਾ ਉਦੇ ਨਾਲ ਦੇਖੋ ਜੇੜੀ ਵੀ ਚੀਜ਼ ਉਹ ਪੈਕਟ ਵਾਲੀ ਖਾ ਰਹੇ ਆ ਬੋਤਲ ਵਿੱਚ ਕੁਛ ਪੀ ਰਹੇ ਆਨਾ। ਖਾ ਪੀ ਕੇ ਪਾਨੀ ਵਿੱਚ ਸੁੱਟ ਦਿੰਦੇ ਆ ਫੇਰ ਉਹ ਅੱਗੇ ਪਾਨੀ ਦੇ ਵਹਾਅ ਨਾਲ ਉਹ ਅੱਗੇ ਨਦੀਆਂ ਵਿੱਚ ਆਉਂਦਾ ਉਨਾਂ ਦੀ ਨਹਿਰਾਂ ਵਿੱਚ ਆਉਂਦਾ ਪਾਨੀ ਹਨਾ। ਉਹੀ ਆਪਣੇ ਘਰਾਂ ਚ ਫਿਰ ਟੂਟੀ ਰਾਹੀਂ ਆਉਂਦਾ ਵਾ ਦੇਖਿਆ ਜਾਵੇ ਇਹ ਤਾਂ ਜੇੜਾ ਪਾਨੀ ਸਿੱਧਾ ਮਤਲਬ ਕਿ ਸਿੱਧਾ ਆ ਰਿਆ ਹਨਾ ਸਿੱਧੀ ਨੇਰ ਤੋਂ ਡਾਇਰੈਕਟ ਅਪਣੇ ਘਰਾਂ ਵੱਲ ਨੂੰ ਪਾਈਪ ਜਾਂਦੀ ਜੋ ਕਿ ਹਨਾ ਉਹ ਪਾਈ ਹੁੰਦੀ ਉਦੇ ਵਿੱਚ ਦੇਖੋ ਕਿੰਨਾ ਗੰਦਾ ਪਾਣੀ ਆ ਰਿਆ ਹੁੰਦਾ ਅਗਰ ਹਰਾ-ਹਰਾ ਪਾਨੀ ਆ ਜਿਦੇ ਵਿੱਚ ਉਹ ਸਮੈਲ ਵੀ ਆ ਰਹੀ ਹੁੰਦੀ ਆ। ਹਾਂਜੀ ਤੇ ਪਰ ਦੇਖੋ, ਹਾਂਜੀ।
ਨੁਕਸਾਨ ਕਰਦਾ ਨੈ ਫਿਰ ਸ਼ਰੀਰ ਨੂੰ।
ਫੇਰ ਆਪਾਂ ਦੇਖੋ ਉਹੀ ਪਾਨੀ ਪੀ ਲੈਂਦੇ ਹਾਂ ਹਨਾ ਉਦੇ ਨਾ ਨਾਲੇ ਤਾਂ ਆਪਾਂ ਨੂੰ ਨੁਕਸਾਨ ਹੁੰਦਾ ਨਾਲੇ ਆਪਾਂ ਨੂੰ ਬਿਮਾਰੀਆਂ ਹਾਂਜੀ- ਹਾਂਜੀ।
ਬਿਮਾਰੀਆਂ ਲੱਗਦੀਆਂ ਸ਼ਰੀਰ ਨੂੰ ਨੁਕਸਾਨ ਹੁੰਦਾ।
ਹਾਂਜੀ। ਪਰ ਜੇ ਦੇਖਿਆ ਜਾਵੇ ਤਾਂ ਆਪਾਂ ਉਦੇ ਇਸ ਗੱਲ ਵੱਲ ਜਾਦਾ ਧਿਆਨ ਦੇਵਾਂਗੇ ਨਾ ਫਿਰ ਆਪਾਂ ਕਿਸੇ ਨੂੰ ਕੈ ਸਕਦੇ ਆ।
ਹਾਂਜੀ। ਜਿਵੇਂ ਹੁਣ ਫੋਰਨ ਵਗੈਰਾ ਹੋ ਗਈ ਕੰਟਰੀਆਂ ਉੱਥੇ ਸਾਫ਼ ਹੁੰਦਾ ਵੇ ਉੱਥੇ ਲੋਕੀ ਆਪ ਕਰਦੇ ਨੇ ਬਈ ਅਸੀਂ ਸਾਫ਼ ਰੱਖਣਾ ਸਾਰੇ ਮਿਲ ਕੇ ਰੇੰ ਦੇ ਨੇ ਉਨਾਂ ਨੂੰ ਪਤਾ ਆਪਣੀ ਜਗਾ ਵੇ ਸਾਫ਼ ਰੱਖਾਂਗੇ ਸਾਡੇ ਆਸੇ ਈ ਫਾਇਦੇਮੰਦ ਏ।
ਬਾਕੀ ਤਾਨੂੰ ਪਤਾ ਉੱਧਰ ਤਾਂ ਚਾਰਜਿਸ ਵੀ ਲੱਗੇ ਹੁੰਦੇ ਹਨਾ।
ਜੀ ਉੱਥੇ ਹੁੰਦਾ
ਸਾਫ਼ ਨਾ ਰੱਖਾਂਗੇ ਤਾ ਬਈ ਤੁਹਾਨੂੰ ਇੰਨਾ ਜੁਰਮਾਨਾ ਪਊਗਾ।
ਹਾਂਜੀ ਉਹ ਹੁੰਦਾ ਉੱਥੇ ਸਟ੍ਰਿਕਟ ਹੁੰਦੇ ਥੋੜਾ ਬੋ। ਫਿਰ ਐਵੇਂ ਤਾਂ ਈ ਹਾਂਜੀ ਤਾਂ ਈ ਰੇੰਦੇ ਨੇ ਹਾਂਜੀ-ਹਾਂਜੀ। ਬਾ ਐਵੈ ਈ ਹੂੰਦਾ। ਐਵੇਂ ਈ ਹਰ ਪਾਸੇ ਹੋਵੇ ਨਾ ਫਿਰ ਹਰ ਪਾਸੇ ਐਵੇਂ ਦਿੱਕਤ ਨਾ ਆਏ ਕੋਈ।
ਹਾਂਜੀ।
ਗਾਂਦ ਵਗੈਰਾ ਦੀ
ਪਰ ਜਾਦਾਤਰ ਏ ਚੀਜ਼ਾਂ ਨਾ ਪੰਜਾਬ ਵਿੱਚ ਜਾਦਾ ਏ।
ਅੱਛਾ ਕਿਵੇਂ ਪੰਜਾਬ ਚ ਮਤਲਬ
ਦੇਖਿਆ ਜਾਵੇ ਤਾਂ ਪੰਜਾਬ ਦੀਆਂ ਨਦੀਆਂ ਦੇਖੋ ਜਾਦਾਤਰ ਗੰਦੀਆ ਨੇ।
ਹਾਂਜੀ ਨਦੀਆਂ ਤੇ ਹੈ ਗੰਦੀਆਂ ਪੰਜਾਬ ਦੀਆਂ।
ਕਿਉਂਕਿ ਲੋਕੀ ਸਮਝਦੇ ਨੀ ਹੈਗੇ।
ਨਾ ਜੀ ਲੋਕੀ ਨੀ ਸਮਝਦੇ। ਜੇ ਕਹੀਏ, ਤਾਂ ਫੇਰ, ਫਿਰ ਝਗੜਾ ਵਗੈਰਾ ਕਰਦੇ ਨੇ, ਲੜਾਈ ਵਗੈਰਾ।
ਹਾਜੀ।
ਬਸ ਲੋਕਾਂ ਨੂੰ ਆਪ, ਆਪ ਸਮਝ ਹੋਨੀ ਚਾਈਦੀ ਏ। ਬਈ ਅਸੀਂ ਨਈ ਕਰਨਾ ਸਾਡੀ ਜ਼ਰੂਰਤ ਦੀ ਚੀਜ਼ ਐ ਪਾਨੀ। ਪਾਨੀ ਤੋਂ ਬਿਨਾ ਕੀ ਏ ਕੁਛ ਵੀ ਨੀ ਐ।
ਹਾਂਜੀ ਦੇਖੋ ਨਾ ਦੇਖੇਆ ਜਾਵੇ, ਤਾਂ ਜਿਵੇਂ ਕਿ ਹੁਨ ਦਿਨੋ-ਦਿਨ ਪਾਣੀ ਦਾ ਤੁਆਨੂੰ ਪਤਾ ਈ ਹੈਗਾ। ਮਤਲਬ ਕਿ ਘੱਟ ਈ ਰਯਾ ਪਾਣੀ ਦਿਨੋ-ਦਿਨ ਕਿਉਂਕਿ ਨਦੀਆਂ ਨੇ ਨਹਰਾਂ ਵਿੱਚ ਵੀ ਇੰਨਾ ਖ਼ਰਾਬ ਪਾਣੀ ਆਂਦਾ ਹਨਾ।
ਓ ਤੇ ਹੈ ਘਾਟ
ਬਾਕੀ ਪਾਣੀ ਦੀ ਬੱਚਤ ਆਪਾਂ ਕਰਦੇ ਨੀ, ਪਾਣੀ ਖ਼ਰਾਬ ਹੋਈ ਜਾਂਦਾ ਗਾ। ਜਿਦੇ ਕਰਕੇ ਆਉਣ ਵਾਲਾ ਟਾਈਮ ਤਾਂ ਬੋਤ ਮਤਲਬ ਕਿ ਭੈੜਾ ਆਉਣ ਵਾਲਾ।
ਹਾਂਜੀ, ਜਿਵੇਂ ਐ ਪੈਟਰੋਲ ਵਗੈਰਾ ਹੁਨ ਦਿੱਕਤ ਆਂਦੀ ਐ, ਐਵੇਂ ਪਾਨੀ ਦੀ ਆਏਗੀ, ਦਿੱਕਤ ਆਨ ਵਾਲੇ ਟਾਈਮ 'ਚ। ਲੋਕੀ ਕੀ ਕਰਦੇ ਨੇ ਸਵੇਰੇ-ਸਵੇਰੇ ਜਿਵੇਂ ਤਾਜ਼ਾ ਪਾਨੀ ਆਂਦਾ ਐ ਓਨੂੰ ਰੋੜਨਾ ਸ਼ੁਰੂ ਕਰ ਦੇਂਦੇ ਨੇ ਸੜਕ ਤੇ ਅਪਨੇ ਘਰ ਦੇ ਬਾਰ, ਐ ਗੱਲ ਨੀ ਕਰਨੀ ਕੰਮ ਨੀ ਕਰਨਾ ਚਾਈਦਾ, ਤੁਆਨੁ। ਐ ਗਲਤ ਵੇ ਬੜਾ।
ਹੁਨ ਦੇਖੋ, ਜਿਵੇਂ ਕਿ ਘਰਾਂ ਵਿੱਚ ਘਰਾਂ ਵਿੱਚ ਟੂਟੀਆਂ ਆਉਂਦੀਆਂ ਹਨਾ, ਚੱਲ ਬਨਿਆ ਆਪਾਂ ਨੂੰ ਐਵੇਂ ਚਾਈਦਾ ਕਿ ਹਾਂਜੀ ਜੇਕਰ ਅਸੀਂ ਆਪਦਾ ਘਰ ਦਾ ਪਾਨੀ ਭਰ ਚੁੱਕੇ ਆਂ ਤਾਂ ਆਪਾਂ ਨੂੰ ਬੰਦ ਕਰ ਦੇਣਾ ਚਾਈਦਾ ਗਾ।
ਓ ਤੇ ਹੈ ਬੰਦ ਕਰਨਾ ਚਾਈਦਾ, ਵੇਸਟ ਨੀ ਕਰਨਾ ਚਾਈਦਾ।
ਹਾਂਜੀ-ਹਾਂਜੀ।
ਜੇੜੀ ਤਾਜ਼ਾ ਪਾਨੀ ਦੀ ਟੂਟੀ ਹੁੰਦੀ ਐ ਓਨੂੰ ਸਈ ਰੱਖਣਾ ਚਾਈਦਾ ਐ। ਕਿਉਂਕਿ ਵੇਸਟ ਨਾ ਹੋਏ ਨਾ ਪਾਨੀ ਓਈ ਸਈ ਰੈਂਦਾ, ਵੇਸਟ ਹੋਏਗਾ ਫੇਰ ਗ਼ਲਤ ਚੀਜ਼ ਏ, ਸਾਨੂੰ ਤੇ ਪਤਾ ਰੋਜ਼ ਆ ਆ ਜੇਗਾ ਇਸ ਟਾਈਮ ਤੇ। ਪਰ ਓ ਖ਼ਰਾਬ ਹੋ ਜਾਏਗਾ ਨਾ ਕੋਈ ਫੈਦਾ ਨੀ ਐ ਨਾ ਉਸ ਚੀਜ਼ ਦਾ ਫਿਰ।
ਹਾਂਜੀ। ਬਾਕੀ ਦੇਖੋ, ਆਉਣ ਵਾਲੇ ਟਾਈਮ ਦੇ ਵਿੱਚ ਹਨਾ ਮਤਲਬ ਕਿ ਵੈਸੇ ਵੀ ਤੁਆਨੂੰ ਪਤਾ ਅੱਜ-ਕੱਲ ਦੇ ਲੋਕ ਭਵਿੱਖਬਾਣੀ ਕਰਦੇ ਨੇ ਹਨਾ, ਓਹ ਚੋਂ ਏ ਓ ਏ ਗੱਲਾਂ ਚ ਯਕੀਨ ਰੱਖਦੇ ਕਿ ਆਉਣ ਵਾਲਾ ਟਾਈਮ ਬੋਤ ਪੈ ਬੁਰਾ ਆਊਗਾ।
ਹਾਂਜੀ।
ਜੀ 'ਚ ਵਿੱਚ ਵੀ ਆਪਾਂ ਹਰੇਕ ਚੀਜ਼ ਲਈ ਤਰਸਾਂਗੇ, ਕਿਉਂਕਿ ਹੁਣ ਆਪਣੇ ਕੋਲ ਹਰੇਕ ਚੀਜ਼ ਖੁੱਲੀ ਡੁੱਲੀ ਆ। ਹੁਣ ਆਪਾਂ ਕਦਰ ਨੀ ਕਰਦੇ।
ਨਾ ਜੀ ਐਈ ਏ ਨਾ ਜੇ ਚੀਜ਼ ਹੋਏ ਤੇ ਕਦਰ ਨੀ ਹੁੰਦੀ। ਜੇ ਚੀਜ਼ ਨਾ ਹੋਏ, ਤੇ ਫੇਰ ਓਦੀ ਕਦਰ ਹੁੰਦੀ ਬੜੀ।
ਹਾਂਜੀ-ਹਾਂਜੀ।
ਜਿਵੇਂ ਹੁਨ ਪਾਨੀ ਵੀ ਤੇ ਹੁਨ ਵਿਕਦਾ ਈ ਏ, ਕਈ ਜਗ੍ਹਾ ਤੇ।
ਹਾਂਜੀ।
ਹਾਂਜੀ, ਹੈ, ਬਸ ਉਹੀ ਟੈਮ
ਹਾਂਜੀ ਹਾਂਜੀ।
ਹੁਣ।
ਕਿਉਂਕਿ ਜੇਕਰ ਆਪਾਂ ਸਮੇਂ ਸਿਰ ਕਿਸੇ ਵੀ ਚੀਜ਼ ਦੀ ਕਦਰ ਕਰਾਂਗੇ। ਤਾਂ ਫੇਰ ਹੀ ਕੋਈ ਚੀਜ਼ ਆਪਣੀ ਕਦਰ ਕਰੂਗੀ, ਨਹੀਂ ਤਾਂ ਮਤਲਬ ਕਿ ਤੁਹਾਨੂੰ ਪਤਾ ਹੀ ਆ। ਆਪਾਂ ਕਿਸੇ ਦੀ ਕਦਰ ਨਹੀਂ ਕਰਦੇ ਤੇ ਅਗਲਾ ਕਿਉ ਸਾਡੀ ਕਦਰ ਕਰੂਗਾ।
ਉਹ ਤੇ ਹੈ, ਜੇ ਅਸੀਂ ਕਰਾਂਗੇ ਤਾਂ ਹੀ ਉਹ ਵੀ ਕਰੇਗਾ ਕਦਰ।
ਹਾਂਜੀ ਹਾਂਜੀ, ਤਾਂ ਕਰਕੇ ਆਪਾਂ ਨੂੰ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਤੇ ਆਪਣੀਆਂ ਵਰਤਣਯੋਗ ਚੀਜ਼ਾਂ ਦੀ ਵੀ ਕਦਰ ਕਰਨੀ ਚਾਹੀਦੀ ਐ।
ਹਾਂਜੀ ਹਰ ਚੀਜ਼ ਨੂੰ ਕਦੇ ਕੋਈ ਵੀ ਚੀਜ਼ ਨੂੰ ਵੇਸਟ ਨਹੀਂ ਕਰਨਾ ਚਾਹੀਦਾ। ਹਰ ਚੀਜ਼ ਦਾ, ਹਰ ਚੀਜ਼ ਕੰਮ ਆਂਦੀ ਐ।
ਹਾਂਜੀ ਚਲੋ ਜੀ ਠੀਕ ਹਾਂਜੀ ਹਾਂਜੀ ਚਲੋ ਠੀਕ ਐ ਸਤਿ ਸ੍ਰੀ ਅਕਾਲ ਜੀ।
ਚਲੋ ਠੀਕ।